ਜੀ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਹੋਰ ਸੁਣਾਓ ਠੀਕ ਹੋ
ਹਾਂ ਤੁਸੀਂ ਖੰਡ ਰੱਖਣ ਨੂੰ ਕਿਹਾ ਉਹਦੇ ਬਾਅਦ ਮੈਨੂੰ ਆਰਾਮ ਪਿਆ ਮੈਂ ਤਾਂ ਬੜੀ ਪਰੇਸ਼ਾਨ ਹੋ ਗਈ ਸੀ ਅੱਜ
ਹਾਂ ਮੈਨੂੰ ਵੀ ਘਬਰਾਹਟ ਆਉਂਦੀ ਆ ਨਾ ਮੈਂ ਵੀ ਇਹ ਕੰਮ ਕਰਨੀ
ਅੱਛਾ ਗੁੰਨ ਰੱਬ ਨੇ ਸਾਰੇ ਇੱਥੇ ਘਬਰਾਹਟ ਵਾਲੇ ਇਕੱਠੇ
ਨਹੀਂ ਕਿਸੇ ਟਾਈਮ ਨਾ ਦਿਲ ਘਬਰਾਉਣ ਲੱਗ ਜਾਂਦਾ ਕਈ ਦੇਖੋ ਘਰ ਚ ਕਈ ਸੋਚ ਹਾਂਜੀ ਕਈ ਤਰੀਕੇ ਦੀ ਸੋਚ ਹੁੰਦੀ ਹੈ ਬੰਦੇ ਨੂੰ ਟੈਨਸ਼ਨ ਹੁਣ ਦੇਖੋ ਹਰ ਗੱਲ ਤੇ ਬੰਦਾ ਕਿਸੇ ਨਾਲ ਸ਼ੇਅਰ ਨੀ ਕਰ ਸਕਦਾ ਨਾ ਲੇਕਿਨ ਐਵੇਂ ਹੁਣ ਜੋ ਬੰਦੇ ਨੂੰ ਹੈ ਤੇ ਉਹ ਫਿਰ ਦੇਖਣਾ ਪੈਂਦਾ ਨਾ ਥੋੜਾ ਜਿਹਾ
ਲੇਡੀਜ਼ ਦੇ ਨਾਲ ਜ਼ਿਆਦਾ ਹੀ ਪ੍ਰੋਬਲਮ ਹੁੰਦੀਆਂ ਨੇ ਪਰ ਉਹ ਇਹ ਸਮਝਣ ਵਾਲਾ
ਹਾਂਜੀ ਕਿਉਂਕਿ ਮੈਨੂੰ ਨਾ ਇਕਦਮ ਘਬਰਾਹਟ ਹੁੰਦੀ ਸੀ ਮੈਂ ਵੀ ਯੂਟੀਊਬ ਤੇ ਦੇਖਿਆ ਸੀ ਇਹ ਨੁਸਖਾ
ਦੇਖੋ ਮੈਂ ਤਾਂ ਮੈਡੀਕਲ ਲਾਈਨ ਹੀ ਇੰਨਾ ਟਾਈਮ ਮੈਨੂੰ ਬੀਤ ਗਿਆ ਮੈਂ ਦਵਾਈਆਂ ਖਾ ਖਾ ਕੇ ਖਾ ਖਾ ਖਾ ਖਾ ਕੇ ਬੜਾ ਹੀ ਪਰੇਸ਼ਾਨ ਹੋ ਗਏ ਸੀ।
ਹਾਂਜੀ।
ਤੁਸੀਂ ਓ ਖਾਣ ਵਾਲਾ ਦੱਸਿਆ ਮੈਨੂੰ ਬਹੁਤ ਰਾਮ ਪਿਆ ਓਦੇ ਬਾਅਦ ਈ ਮੈਂ ਉੱਠੀ ਆ ਫਿਰ ਆਟਾ ਊਟਾ ਗੁੰਦੇ ਆ ਫਿਰ ਦੁਬਾਰਾ
ਹਾਂਜੀ ਹਾਂਜੀ।
ਇੱਕ ਤੇ ਸਾਡੇ ਕੰਮ ਨੀ ਖ਼ਤਮ ਹੁੰਦੇ ਨਾ ਸਾਰਾ ਦਿਨ।
ਹਾਂਜੀ, ਨਈ ਮੈਂ ਤੇ ਵਿਹਲੀ ਹੋ ਗਈ ਬਾਲਾਂ ਨੂੰ ਰੋਟੀ ਰੂਟੀ ਖਵਾ ਕੇ।
ਅੱਛਾ, ਫਿਰ ਦੁਬਾਰਾ ਸਬਜ਼ੀ ਲੈ ਕੇ ਆਇਓ ਫਿਰ ਦੁਬਾਰਾ।
ਹਾਂ ਦੁਬਾਰਾ ਸਵੇਰ ਵਾਸਤੇ
ਅੱਛਾ ਅੱਛਾ, ਸਬਜ਼ੀ ਮੇਰਾ ਸਾਰਾ ਕੁੱਛ ਬਣਿਆ ਹੋਇਆ ਸੀ ਫਿਰ ਨਾ ਮੈਂ ਦਿਨੇ। ਚਾਵਲ ਬਣਾਏ ਸੀ ਨਾ ਚਾਵਲ ਦਾਲ ਤੇ ਬੈਂਗਣ ਤੇ ਮੈਂ ਕਿਆ ਚਲ ਹੁਨ। ਤਾਜ਼ਾ ਈ ਆਟਾ ਗੁੰਦ ਲੈਣੀ ਆ।
ਨਈ। ਹੁਨ ਸਾਡੇ ਬੱਚਿਆਂ ਨੇ ਕੁਛ ਨੀ ਖਾਧਾ ਬਸ ਚਾਵਲ ਬਣਵਾਏ ਸੀ ਓ ਵੀ ਇੰਝ ਈ ਪਏ ਨੇ ਥੋੜੇ ਦਿਨ।
ਤੇ। ਹੁਨ ਓ ਕਹਿਣ ਲੋਕੀ ਲੈ ਆਈ ਆ ਸਵੇਰੇ ਜਾਂ ਤੇ ਕੋਫਤੇ ਬਣਵਾਣਗੇ। ਜਾ ਕੀਆ ਬਣਵਾਂਣਗੇ। ਨਹੀਂ ਤੇ ਫੇਰ ਦਾਲ ਪਾ ਕੇ ਚੜਵਾਂਨਗੇ।
ਅੱਛਾ। ਦਾਲ ਪਾ ਕੇ ਵੀ ਸਵਾਦ ਬਣਦਾ ਕੀ ਆ।
ਹਾਂਜੀ, ਇਹਦੇ ਪਰਾਂਠੇ ਬੜੇ ਸਆਦ ਲੱਗਦੇ ਨੇ ਮੇਰੇ ਬੱਚੇ ਲੋਕੀ ਨੀ ਖਾਂਦੇ ਲੋਕੀ ਦੇ ਪਰਾਂਠੇ ਖਾ ਲੈਂਦੇ ਨੇ।
ਹਾਏ ਲੋਕੀ ਦੇ ਪਰਾਂਠੇ।
ਹਾਂ, ਬੜੇ ਟੇਸਟੀ ਬਣਦੇ ਜੇ।
ਮੈਂ ਤੇ ਪਹਿਲੀ ਵਾਰੀ ਸੁਣੇ ਨੇ।
ਨਈ ਨਈ, ਤੁਸੀਂ ਜ਼ਰੂਰ ਟਰਾਈ ਕਰਨਾ ਕਦੇ ਲੋਕੀ ਲਿਆਓ ਨਾ। ਥੋੜੀ ਜੀ ਲੋਕੀ ਰੋਕ ਲੈਣਾ ਓਨੂੰ।
ਮੈਂ ਲਿਆਈ ਹੋਈ ਆ ਲੋਕੀ ਕੱਲ ਈ ਬਣਾਵਾਂਗੀ ਬਤਾਓ
ਓਨੂੰ ਨਾ ਕੱਦੂ ਕਾਸ ਕਰ ਲੈਣਾ ਤੁਸੀਂ ਛਿੱਲ ਕੇ।
ਅੱਛਾ।
ਤੇ ਛਿੱਲੇ ਨਾਲ ਛਿੱਲਦੇ ਓ ਘਰੇਲ ਕੇ ਛਿੱਲਦੇ ਓ ਤੁਸੀਂ ਛਿੱਕਰ।
ਛਿੱਲਰ ਉਹ ਜਿਹਦੇ ਨਾਲ ਕੀਆ ਕਾਸ ਕੀਤਾ ਕਰਦੇ ਆਂ।
ਛਿੱਲ ਛਿੱਲੇ ਨਾਲ।
ਛਿੱਲੇ ਦੇ ਨਾਲ ਛਿਲਕਾ ਉਤਾਰ ਕੇ ਨਾ ਛਿੱਲਰ ਦੇ ਨਾਲ ਜਿਹੜਾ ਪੇਲਰ
ਔਰ ਤੁਹਾਨੂੰ ਮੈਂ ਛਿੱਲੇ ਛਿੱਲੇ ਨਾਲ ਦੱਸਾਂ ਛਿੱਲੇ ਨਾਲ ਕਰਦੇ ਓ ਨਾ। ਏਨੂੰ ਛਿਕਲਾਂ ਨੂੰ ਧੋ ਲੈਣਾ ਸਾਰੀਆਂ ਨੂੰ।
ਨਈ ਨਈ, ਕੱਟਦੀ ਤੇ ਮੈਂ ਛਿਲਕੇ ਨੂੰ।
ਹਾਂ, ਛਿਲਕੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਛਿਲਕੇ ਛਿਲਕੇ ਨਾਲ। ਧੋ ਕੇ ਨਾ ਏਨੂੰ ਬਾਰੀਕ ਬਾਰੀਕ ਕੱਟ ਲੈਣਾ ਜਿਵੇਂ ਆਪਾਂ ਫੱਲੀਆਂ ਨੀ ਕੱਟਦੇ।
ਹਾਂਜੀ ਹਾਂਜੀ।
ਇੰਝ ਕੱਟ ਲੈਣਾ ਇਹਨਾਂ ਨੂੰ। ਥੋੜ੍ਹਾ ਜਾ ਤੇਲ ਪਾ ਕੇ ਨਾ ਪਿਆਜ ਪਾ ਕੇ।
ਹੂੰ।
ਐਦੇ ਛਿਲਕਿਆਂ ਨੂੰ ਫਰਾਈ ਕਰਨਾ।
ਅੱਛਾ।
ਕਦੀ ਐ ਖਾ ਕੇ ਦੇਖੋ ਤੁਸੀਂ ਕਿਆ ਟੇਸਟੀ ਬਣਦੇ ਨੇ।
ਅੱਛਾ ਤੁਸੀਂ ਤਾਂ ਸਾਨੂੰ ਰੱਸੀ ਭੀ ਨਹੀਂ ਲੱਗਦੇ ਮੈਨੂੰ
ਨਹੀਂ-ਨਹੀਂ ਇਹ ਵੀ ਬਹੁਤ ਟੇਸਟੀ ਬੰਦਾ ਨੇ ਮੇਰਾ ਤੇ ਛੋਟਾ ਵਾਲਾ ਮੁੰਡਾ ਜਿਹੜਾ। ਉਹ ਕਹੂਗਾ ਲੋਕੀ ਇਹਨਾਂ ਦੇ ਛਿੱਲੜ ਲਾਹ ਇਹਨਾਂ ਨੂੰ ਧੋ ਤੇ ਇਹਨਾਂ ਨੂੰ ਮੈਂ ਤੜਕਾ ਲਾ ਕੇ ਦੇ ਦੂੰ।
ਅੱਛਾ ਤੇ ਮੈਂ ਪਹਿਲੀ ਵਾਰ ਸੁਣਿਆ ਅੱਛਾ ਛਿੱਲੜਾਂ ਨੂੰ ਫੇਰ ਉਹਦੇ ਅੰਦਰ ਪਾ ਕੇ ਮਤਲਬ ਪਿਆਜ਼ ਦੇ ਨਾਲ ਫਰਾਈ ਕਰਨਾ। ਫੇਰ ਮਸਾਲੇ ਜਿਹੜੇ ਕਿਹੜੇ ਪਾਉਣੇ ਨੇ।
ਜੋ ਵੀ ਤੁਸੀਂ ਨਮਕ ਪਾਓ, ਮਿਰਚ ਪਾਓ, ਹਲਦੀ ਪਾਓ ਜੋ ਵੀ ਤੁਸੀਂ ਖਾਂਦੇ ਹੋ ਥੋੜ੍ਹੇ-ਥੋੜ੍ਹੇ ਮਸਾਲੇ। ਜਿੰਨੀ ਸਬਜ਼ੀ ਦੇ ਹਿਸਾਬ ਨਾਲ ਪਾ ਲਓ ਤਾਂ ਗੈਸ ਬਿਲਕੁਲ ਸਿੰਮ ਤੇ ਉਹਨੂੰ ਹਲਕਾ ਜਿਹਾ ਘੋਟ ਦਿਓ।
ਅੱਛਾ ਹੋਰ ਤੁਸੀਂ ਉਹ ਪਰੌਂਠਿਆਂ ਨਾਲੋਂ। ਪਰੌਂਠਿਆਂ ਨੂੰ ਕਹਿੰਦੇ ਜੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ।
ਹਾਂ ਲੌਕੀ ਨੂੰ ਕੱਦੂਕਸ ਕਰਨਾ। ਕੱਦੂਕਸ ਕਰਕੇ ਨਾ ਥੋੜ੍ਹਾ ਜਿਹਾ ਨਮਕ ਲਾ ਕੇ ਮਤਲਬ ਐਦਾਂ ਕਰਨਾ। ਕਿ ਤੁਹਾਨੂੰ ਦੁਬਾਰਾ ਨਮਕ ਪਾਉਣ ਦੀ ਲੋੜ ਨਾ ਪਵੇ ਲੌਕੀ ਦੇ ਵਿੱਚ।
ਅੱਛਾ।
ਉਹਨੂੰ ਨਮਕ ਲਾ ਕੇ ਅਤੇ। ਅੱਡ ਥਾਲੀ 'ਚ ਕਰਕੇ ਰੱਖ ਦੇਣਾ, ਲੌਕੀ ਆਪਣਾ ਪਾਣੀ ਛੱਡ ਦੇਏਗੀ।
ਹੂੰ।
ਹੂੰ। ਫਿਰ ਲੌਕੀ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਕੱਪੜੇ 'ਚ ਪਾ ਕੇ।
ਅੱਛਾ।
ਜਿੰਨੀ ਕੱਸ ਕੇ ਨਿਚੋੜ ਸਕਦੇ ਹੋ ਕਿ ਉਹਦੇ ਵਿੱਚ ਪਾਣੀ ਨਾ ਰਹੇ।
ਬਹੁਤ ਪਾਣੀ ਰਹਿੰਦਾ ਉਹਦੇ ਵਿੱਚ, ਹਾਂ ਪਾਣੀ ਤਾਂ ਬਹੁਤ ਰਹਿੰਦਾ।
ਹਾਂ ਜੀ, ਪਾਣੀ ਨਾ ਰਹੇ। ਧੁੰਨੀ ਛੜ ਕੇ ਉਹਦੇ ਵਿੱਚ ਤੁਸੀਂ ਲੂਣ ਤਾਂ ਪਾ ਲਿਆ ਪਹਿਲਾਂ ਹੀ, ਹੁਣ ਤੁਸੀਂ ਉਹਦੇ ਵਿੱਚ ਅਜਵਾਇਣ ਪਾਓ। ਅਹ, ਕੀ ਕਹਿੰਦੇ ਨੇ ਧਨੀਆ ਪਾਓ, ਸੁੱਕਾ ਹਿੰਗ ਪਾਓ। ਅਮਚੂਰ ਪਾਓ, ਫੇਰ ਉਹਨੂੰ ਮਿਕਸ ਕਰੋ ਜਿਵੇਂ ਪਿੱਠੀ ਬਣਾਉਂਦੇ ਨੇ। ਇੰਝ ਬਣਾ ਲਓ।
ਅੱਛਾ।
ਹਾਂ ਜੀ, ਅਤੇ ਪਰੌਂਠੇ ਦੇ ਵਿੱਚ ਜਿਵੇਂ ਅਸੀਂ ਆਲੂ ਭਰਦੇ ਹਾਂ, ਇੰਝ ਭਰ ਕੇ ਪਰੌਂਠੇ ਬਣਾ ਲਓ। ਆਪਣੇ ਬੱਚਿਆਂ ਨੂੰ ਇੱਕ ਪਰੌਂਠਾ ਖਵਾਉਣਾ, ਅਗਲੀ ਵਾਰੀ ਕਹਿਣਗੇ ਮੰਮੀ ਪਰੌਂਠੇ ਬਣਾਈਂ। ਲੋਕੀਂ ਨਾ ਬਣਾਈਂ।
ਅੱਛਾ ਚਲੋ ਮੇਰੇ ਬੱਚੇ ਲੌਕੀ ਤਾਂ ਬਣਾਉਣੇ ਨੀਂ ਦਿੰਦੇ ਮੈਨੂੰ ਆਪਣੇ। ਮੈਂ ਫਿਰ ਵੀ ਬਣਾਉਂਦੀ ਹਾਂ, ਵੈਸੇ ਬੱਚੇ ਨੀਂ ਬਣਾਉਣ ਦਿੰਦੇ।
ਤੁਸੀਂ ਸਿਰਫ਼ ਇੰਝ ਕਰਨਾ ਥੋੜ੍ਹੀ ਜਿਹੀ ਕਸਣਾ ਕਿ ਬਸ ਇੱਕ ਅੱਧੀ ਪਰੌਂਠੀ ਬਣ ਜਾਏ। ਪਹਿਲਾਂ ਬੱਚਿਆਂ ਨੂੰ ਉਹ ਟੇਸਟ ਕਰਾਉਣਾ।
ਠੀਕ ਹੈ, ਠੀਕ ਹੈ।
ਹਨਾ, ਕਿਉਂਕਿ ਬੱਚੇ ਦੇ ਟੇਸਟ ਤੇ ਵੀ ਗੱਲ ਹੁੰਦੀ ਹੈ, ਬਈ ਕਈ ਬੱਚਿਆਂ ਨੂੰ ਨਹੀਂ ਪਸੰਦ ਆਉਂਦੇ।
ਤੁਸੀਂ ਆਡੀਓ ਫਾਈਲ ਭੇਜੀ ਨਹੀਂ।
ਹਾਂਜੀ।
ਹੋਰ ਸੁਣਾਓ, ਫਿਰ ਆ ਕੇ ਕੀ ਕੀਤਾ ਤੁਸੀਂ ਘਰ?
ਬਸ ਮੈਂ ਸਬਜ਼ੀ ਸਾਂਭ ਰਹੀ ਸੀ, ਬਸ ਪਾਣੀ ਪੀ ਰਹੀ ਹਾਂ ਹੁਣ, ਬਸ ਸਬਜ਼ੀ ਸਾਂਭਤੀ ਸਾਰੀ।
ਹੀ ਨਾ, ਕਿਸੇ ਨੂੰ ਕੀ ਪਤਾ ਕਿ ਜਨਾਨੀਆਂ। ਗੱਲ ਕਰਦੇ-ਕਰਦੇ ਵੀ ਵਿਚਾਰੀਆਂ ਇਹੀ ਸੋਚਦੀਆਂ ਨੇ ਕਿ ਛੇਤੀ ਕੰਮ ਚਾਰ ਕੰਮ ਨਿਪਟਾ ਲਾਂ ਆਪਣੇ।
ਹਾਂਜੀ, ਆਹ ਤਾਂ ਹੈ ਹੀ ਹੈ।
ਹੂੰ ਹੂੰ।
ਤਾਡੀ ਤੇ ਮੰਮੀ ਅਰਬੀ ਬੜੇ ਸਵਾਦ ਬਣਾਂਦੇ ਹੁੰਦੇ ਸੀ, ਪਤਾ ਨੀ ਕਿਵੇਂ ਬਣਾਂਦੇ ਹੁੰਦੇ ਸੀ। ਤਵੇ ਦੇ ਉੱਤੇ ਟੱਕ ਲਗਾ ਕੇ ਮਸਾਲੇ ਭਰ ਕੇ।
ਅੱਛਾ।
ਹਾਂ, ਤਵੇ ਦੇ ਉੱਤੇ ਸਾਡੇ ਘਰ ਸਮਝ ਲੋਓ ਚਾਰ ਜਾਂ ਛੇ ਬੰਦੇ ਸੀ ਅਸੀਂ। ਡੇਢ- ਡੇਢ, ਦੋ -ਦੋ ਕਿੱਲੋ ਅਰਬੀ ਖ਼ਤਮ ਹੋ ਜਾਂਦੀ ਸੀ ਸਾਡੀ।
ਅੱਛਾ, ਹਾਂ ਤਾਂ ਤਵਾ, ਤਵਾ ਅਰਬੀ ਤ ਵ ਭਿੰਡੀ ਤ ਵ ਬੈਂਗਣ ਵਿਆਹ ਤੇ ਜਾਵਾ ਤ ਹੁੰਦਾ ਨੀ। -
ਬੜੀ ਸਵਾਦ ਅਰਬੀ ਬਣਾਂਦੇ ਸੀ, ਢੱਕ ਲਗਾ ਕੇ ਨੂਨ ਮਿਰਚਾਂ ਭਰ ਕੇ ਉਹਦੇ ਵਿੱਚ। ਤਵੇ ਦੇ ਉੱਤੇ ਇੱਕ, ਇੱਕ ਸੀ ਆਲਕਸ ਵੀ ਤੇ ਨਈ ਆਂਦਾ ਸੀ ਉਹਨਾਂ ਨੂੰ।
ਹਮ, ਏਹ ਤਾਂ ਗੱਲ ਹੈਗੀ। ਪਹਿਲੇ ਵਾਲੇ ਲੋਕਾਂ ਨੂੰ ਨਹੀਂ ਸੀਗਾ ਆਲਸ। ਕਿਉਂਕਿ ਨਾ
ਸਕਦੇ ਸੀ।
ਥੋੜੀਆਂ ਡਾਈਟਾਂ ਵੀ ਚੰਗੀਆਂ ਹੁੰਦੀਆਂ ਸੀ। ਐਡਮੋਸਟਰ ਵੀ ਚੰਗਾ, ਪਾਣੀ ਵੀ ਚੰਗਾ। ਰਹਿਣ- ਸਹਿਣ ਵੀ ਚੰਗਾ।
ਹੁਮ
ਹੁਣ ਤੇ ਇਨਸਾਨ ਡੁਪਲੀਕੇਟ ਹੋ ਗਏ ਨੇ, ਸਾਰੀ ਚੀਜ਼ਾਂ ਛੋੜ ਦੋ, ਹਾਂ। ਉਹੀ ਤੇ ਕਹਿੰਦੀ ਪਈ ਆ ਕਿ ਖਾਣਾ- ਪੀਣਾ ਚੰਗਾ ਹੋਣਾ ਸੀ ਨਾ ਉਹਨਾਂ ਦਾ।
ਹਮ
ਸਾਡੇ ਡੈਡੀ ਦੇਖਲੋਂ, ਹੁਣ ਸੈਵਨਟੀ ਪਲੱਸ ਹੈਗੇ ਨੇ ਮੇਰੇ ਡੈਡੀ।
ਹਾਂਜੀ
ਹ ਸੱਤੋਂ ਵੱਢ ਕੇ ਵੱਧ ਕੇ ਕੰਮ ਕਰ ਲੈਣਗੇ ਉਹ ਹਾਲੇ ਵੀ।
ਹਮ
ਅਸੀਂ ਤਾਂ ਥੋੜਾ ਜਿਹਾ ਕੰਮ ਕਰਕੇ ਥੱਕ ਜਾਈਦਾ, ਉਹ ਨੀ, ਉਹ ਨੀ ਥੱਕਣਗੇ। ਉਹ ਕਹਿਣਗੇ ਹੈਂ ਤੁਸੀ ਥੱਕ ਔਈ ਗੱਲ ਐ, ਪਹਿਲਾਂ ਦੀਆਂ ਗੱਲਾਂ ਹੋਰ ਹੁੰਦੀਆਂ ਸੀ। ਉਹ ਰਾਤੀ ਵੀ ਸੋਵੇ ਸੋਣਗੇ ਨਈ ਤੇ ਫਰੈਸ਼ ਰਹਿਣਗੇ ਸਾਰਾ ਦਿਨ, ਅਸੀਂ ਰਾਤ ਨਾ ਸੋਈਏ ਤੇ ਸਵੇਰੇ ਸਾਡੀ ਜਾਨ ਨਿਕਲੀ ਹੁੰਦੀ।
ਹਾਂ ਸਹੀ ਗੱਲ ਏ।
ਸ
ਹੋਰ ਸੁਣਾਓ, ਕੀ ਬਣਾਣ ਲੱਗੇ ਔ।
ਨਾ ਹੁਣ ਤਾਂ ਕੁਛ ਨੀ, ਹੁਣ ਤਾਂ ਹੋ ਗਿਆ ਸ਼ਾਮੀ ਬ ਬੜਾ ਬਣਾ ਲਤਾ ਮੈਂ ਅੱਜ ਸਾਰੇ ਦਿਨ ਦੱਸ ਰਸੋਈ ਨੀ ਛੱਡੀ ਮੈਂ ਆਪਣੀ।
ਅੱਛਾ, ਆਹ ਸਾਰੇ ਕੰਮ ਇਕੱਠੇ ਕਰ ਲੈਦੇ ਤੁਸੀਂ।
ਹਾਂ ਸੀੜੀਆਂ- ਵੀੜੀਆਂ ਵੀ ਆਂਦੀ ਆਈ ਸੀ ਨਾ ਦੁਪਹਿਰ ਸ਼ਾਮੀ
ਅੱਛਾ, ਅੱਛਾ।
ਫਿਰ ਮੈਂ ਸਾਰੀਆਂ ਸੀੜੀਆਂ ਧੋਤੀਆਂ, ਪੂਰਾ ਵਿਹੜਾ ਧੋਤਾ ਤਾਂ ਕਰਕੇ ਮੈਨੂੰ ਹੋ ਗਈ ਦਿੱਕਤ
ਹਾਂ ਥਰ ਹੋਗੇ ਨਾ।
ਹਾਂਜੀ, ਹੋਰ ਭਰਾ ਜੀ ਆ ਗਏ ਨੇ।
ਨਈ ਉਹ ਜਿਹੜਾ ਨਾ ਬਾਹਰ ਗਏ ਹੋਏਨੇ ਥੋੜਾ
ਅੱਛਾ
ਅੱਛਾ
ਚਲੋ ਤੁਹਾਡੇ ਕੋਲੋਂ ਰੈਸਪੀਆਂ ਸਿੱਖਣ ਨੂੰ ਮਿਲਣਗੀਆਂ।
ਅ ਮੇ ਮੇਰਾ ਤਾਂ ਇਹਉ ਕੰਮ ਐ, ਬਸ
ਅੱਛਾ ਹੈ ਨਾ, ਕੁਛ ਸਿੱਖਣ ਨੂੰ ਮਿਲ ਰਹਿਆ।
ਅਯ ਕੁਝ ਨਾ ਕੁਛ- ਕੁਝ ਨਾ ਕੁਝ।
ਹਮ
ਤੁਸੀਂ ਚਾਵਲ ਬਣਾਓ ਕਦੀ ਪਿਆਜ਼ਾਂ ਵਾਲੇ ਚਾਵਲ ਬਣਾਂਦੇ ਹੋ ਨਾ?
ਹੂ- ਹੂ।
ਜਿਵੇਂ ਆਲੂ- ਪਿਆਜ ਪਾ ਕੇ ਚਾਵਲ ਬਣਾਓ ਤੁਸੀਂ ਇੰਜ ਕਰਨਾ ਹਣ ਨਾ ਤੇਲ ਪਾ ਕੇ ਪਿਆਜ ਪਾਣਾ
ਅੱਛਾ।
ਥੋੜ੍ਹੇ ਜਿਨੇ ਨੀ ਮਤਲਬ ਇੰਨੇ ਹੋਣ ਜਿਵੇਂ ਆਪਾਂ ਖੁੱਲੇ ਪਿਆਜ ਖਾ ਲੈਂਦੇ ਹਾਂ ਚਾਰ -ਪੰਜ ਪਿਆਜ ਕੱਟ ਕੇ
ਅੱਛਾ।
ਉਹਨਾਂ ਨੂੰ ਫਰਾਈ ਕਰਨਾ ਫਰਾਈ ਕਰਕੇ ਚਾਵਲ ਪੰਨਾ ਉਹਨਾਂ ਹੀ ਪਾਣੀ ਕੂੱਕਰ ਸਿਟੀ ਆ ਜਾਂਦੀ ਹੈ। ਤੁਸੀਂ ਨਾ ਹੁਣ ਸਿਰਫ ਕਾਲੀਆ ਮਿਰਚਾਂ ਬਣਾ ਪਾ ਕੇ ਬਣਨਾ ਸਿਰਫ ਕਾਲੀਆਂ ਮਿਰਚਾਂ ਪਾ ਕੇ।
ਹ
ਨੂਨ ਔਰ ਕਾਲੀਆ ਮਿਰਚਾਂ ਪਾ ਕੇ।
ਅੱਛਾ, ਹੋਰ ਕੋਈ ਮਸਾਲਾ ਨਹੀਂ ਪਨਾ।
ਨਾ ਆ ਕਦੀ ਚੋਲ ਖਾ ਕੇ ਵੇਖਣਾ ਕਿਹੜੇ ਸਵਾਦ ਬਣਦੇ।
ਅੱਛਾ।
ਲਾਲ ਮਿਰਚਾਂ ਤੇ ਕਿਧਰੇ- ਕਿਧਰੇ ਰਹਿ ਜਾਂਦੀਆਂ ਨੇ ਨਾ ਰਲਦੀਆਂ ਨੇ।
ਹੂ -ਹੂ- ਹੂ।
ਤੇ ਇਹ ਕਾਲੀ ਮਿਰਚਾਂ ਤੇ ਇਕਦਮ ਰਲ ਜਾਂਦੀਆਂ ਨੇ।
ਕਾਲੀਆਂ ਮਿਰਚਾਂ ਸਭਤੀ ਹੀ ਪਨੀਆ ਨੇਆਂ
ਨਾ- ਨਾ ਪੀਸ ਕੇ ਪੀਸਿਆ ਹੋਈਆਂ।
ਹਾਂ ਪੀਸੀ ਸਾਬਤ ਪੀਸੀ ਵਾਲੀ। ਤੇ ਬਿਲਕੁਲ ਆਂਦੀ ਹੈ, ਮਤਲਬ ਪਾੋਡਰ ਆਂਦਾ ਏ ਪਾਡਰ ਪਾ ਦਈਏ?
ਹਾਂ- ਹਾਂ।
ਅੱਛਾ -ਅੱਛਾ ਕਾਲੀ ਮਿਰਚ ਪੌਡਰ ਤੇ ਨਮਕ ਓਕੇ।
ਬੜੇ ਟੇਸਟ ਇਸ ਲਈ ਮਤਲਬ ਜ਼ਿਆਦਾ ਨਹੀਂ ਤੇ ਇੱਕ- ਦੋ ਕੜਛੀ ਹੀ ਬਣਾ ਕੇ ਦੇਖਣਾ ਪਹਿਲੇ।
ਹਾਂ- ਹਾਂ ਪਹਿਲੇ ਆਪ ਖਾ ਕੇ ਵੇਖਾਂਗੇ ਫਿਰ ਜਦੋਂ ਬੱਚਿਆਂ ਨੂੰ ਆਪ ਨੂੰ ਸਵਾਦ ਲੱ ਗੇ ਫਿਰ ਬੱਚਿਆਂ ਵਤ
ਹਾਂ। ਕਿਉਂਕਿ ਦੇਖੋ ਜੀ ਆਪਣਾ -ਆਪਣਾ ਟੇਸਟ ਹੁੰਦਾ ਵੈਸੇ ਬਹੁਤ ਅੱਛੇ ਬੰਦੇ ਨੇ ਸਾਡੇ ਘਰ ਅੱਜ ਤੱਕ ਮੰਮੀ ਦੇ ਟਾਈਮ ਤੋਂ ਅੱਜ ਤੱਕ ਅਸੀਂ ਕਾਲੇ ਮਿਰਚਾਂ ਹੀ ਯੂਜ ਕਰਦੇ ਹਾਂ ਚਾਵਲਾਂ ਚ।
ਅੱਛਾ ਚਲੋ ਅੱਛਾ ਹੈ ਨਾ ਲਾਲ ਮਿਰਚ ਵੈਸੇ ਵੀ ਨੁ ਖਾਨ ਦਿੰਦੀ ਕਾਲੀ ਮਿਰਚ ਨੁਕਸਾਨ ਨਹੀਂ ਦਿੰਦੀ।
ਹਾਂ।
ਲਾਲ ਮਿਰਚ ਤੇ ਸਾਰੀਆਂ ਛੱਲਣੀ ਕਰ ਦਿੰਦੀਆਂ ਅੰਦਰ ਤੱਕ।
ਹਾਂਜੀ ਓ ਤੇ ਅਦਰਾ ਹੀ ਸਾੜ ਦਿੰਦੀਆਂ ਨੇ।
ਹੂ।
ਹਾਂਜੀ, ਚਲੋ ਠੀਕ ਹੈ ਫਿਰ। ਹਾਂਜੀ ਸਵੇਰੇ ਕਰਨੇ ਆ ਫਿਰ ਕੋਲ ਤੁਹਾਨੂੰ ਹੈਨਾ। ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ ਜੀ। ਸਸ ਮਟ ਵ